ਹੈਲੋ ਸਤਿ ਸ਼੍ਰੀ ਅਕਾਲ ਭਾਜੀ ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਸੁਣਾਓ ਠੀਕ ਹੋ ਚੜਦੀ ਕਲਾ
ਦੀਆਂ ਸਿਹਤਾਂ ਠੀਕ ਨੇਵੇ
ਵਧੀਆ ਵਧੀਆ ਸਭ ਠੀਕ ਨੇ ਤੁਸੀਂ ਸੁਣਾਓ ਚੜ੍ਹਦੀ ਕਲਾ ਚੋ
ਮੈ ਵੀ ਵਧੀਆ ਵੀ ਮੇਰ ਆ ਬਾਬੇ ਦੀ
ਮਿਹਰ ਐ ਰੱਬ ਦੀ ਹੋਰ ਏ ਘਰ ਸਭ ਵਧੀਆ ਮੁੰਡੇ ਮੁੰਡੇ ਠੀਕ ਨੇ
ਹਾਂਜੀ ਵਧੀਆ ਵਧੀਆ ਹੋਰ ਤੁਸੀਂ ਸੁਣਾਓ
ਵਧੀਆ ਜੀ ਵਧੀਆ ਮੈਂ ਸੁਣਿਆ ਤੁਹਾਡੇ ਮੁੰਡੇ ਦੀ ਜੋਬ ਲੱਗੀ ਐ ਬਹੁਤ ਤਕੜੀ ਆਪਣਾ ਗਵਰਮੈਂਟ
ਹਾਂਜੀ ਬੱਸ ਫ ਰੱਬਦੀ ਮੇਹਰ ਏ ਕੀ ਕਰੀਏ ਆਪ ਬੜੀ ਟਰਾਈ ਕਰਦਾ ਪਿਆ ਸੀ ਮਿਲ ਈ ਗਈ
ਕਿਹਦੇ 'ਚ ਲੱਗੀ ਆਪਣਾ ਗਵਰਮੈਂਟ ਰੋਰੇ 'ਚ ਸਿਵਲ ਹੋਸਪਿਟਲ 'ਚ ਆਪਣਾ ਡਾਕਟਰ ਬਣਿਆ ਬੜਾ ਵੱਡਾ
ਹਾਂਜੀ ਹਾਂਜੀ
ਵਾਹ ਜੀ ਵਾਹ ਮੁਬਾਰਕਾਂ ਹੋਣ ਭਾਜੀ ਫੇਰ ਤੇ ਪਾਰਟੀ ਬਣਦੀ ਐ
ਤੁਹਾਨੂੰ ਅੱਜੀ ਤੁਹਾਨੂੰ ਵੀ ਕੋਈ ਨੀ ਕੋਈ ਨੀ ਆਓ ਘਰ ਕਰਾਂਗੇ ਸੇਵਾ
ਹਾਂਜੀ ਭਾਜੀ ਸੁਣੋ ਮੈਂ ਕਹਿ ਰਿਹਾ ਸੀ ਆਪਣਾ ਮੈਂ ਜਿਹੜਾ ਆਪਣਾ ਇੱਥੇ ਹੀ ਜਾਣਾ ਕੰਮ ਹੈਗਾ ਆਪਣਾ ਕਿੱਥੇ ਆਪਣਾ ਬੰਗੋਲ ਐ
ਹੂੰ
ਬੈਂਗੋਲ ਚਲੋਗੇ ਤੁਸੀਂ ਮੇਰੇ ਨਾਲ ਜ਼ਰਾ ਹੈਲ ਬੰਗੋਲ ਜਾਣਾ ਆਪਣਾ ਅਗਲੇ ਹਫ਼ਤੇ ਅਗਲੇ ਹਫ਼ਤੇ!
ਅਗਲੇ ਹਫ਼ਤੇ ਚਲੋ ਕੋਈ ਨੀ ਚੱਲਣਾ ਦੇਖਣਾ ਕੋਈ ਗੱਲ ਨਈ
ਕੰਮ ਏ ਤੇ ਤੁਸੀਂ ਆਪਣਾ ਬਜਟ? ਮੈਂ ਆਪਣਾ ਤੁਸੀਂ ਨਾ ਬਣਾਉਣਾ ਮੈਂ ਈ ਆਪਣਾ ਸਾਰਾ ਤੁਹਾਡਾ ਖਰਚਾ ਚੁੱਕਾਂਗਾ! ਹ!
ਹੋਰ ਤੇ ਕੋਈ ਗੱਲ ਨ
ਹਾਂ ਤੇ ਬੰਗੋਲ ਤੋਂ ਉਸ ਤੋਂ ਬਾਅਦ ਆਪਾਂ ਲਕਸ਼ਦੀਪ ਆਇਲੈਂਡ ਵੀ ਜਾਣਾ ਭਾਜੀ ਘੁੰਮਣ ਫਿਰਨ ਉੱਥੇ ਆਈਲੈਂਡ? ਹ!
ਨਾ ਕੋਈ ਗੱਲ ਨੀ ਚੱਲਾਗੇ।
ਹਾਂਜੀ ਭਾਜੀ ਤੇ ਮੇਰੀ ਸੁਨੋ ਗੱਲ ਭਾਜੀ।
ਹ
ਅਪਨਾ ਪੈਸੀਫਿਕ ਔਸ਼ਨ ਸਭ ਤੋਂ ਲਾਰਜਸਟ ਔਸ਼ਨ ਸੀ ਨਾ?
ਹਜੀ
ਤੇ ਸਭ ਤੋਂ ਲਾਰਜੈਸਟ ਕੰਟਰੀ ਅਪਨਾ ਰਸ਼ੀਆ।
ਹਂਜੀ।
ਸੈਕਿੰਡ ਯੂਨਾਈਟਡ ਸਟੇਟਸ ਅਮੈਰੀਕਾ ਏ ਸੈਕਿੰਡ
ਮੈਨੂੰ ਤਾਂ ਏਨਾ ਨਈ ਪਤਾ।
ਹਾਂਜੀ ਭਾਜੀ, ਤੇ ਅਪਨਾ ਇੰਡੀਆ ਸੈਵੰਥ ਲਾਰਜਸਟ ਕੰਟਰੀ ਏ।
ਹੂੰ।
ਹੋਰ ਸੁਨਾਓ ਭਾਜੀ ਫੇਰ ਕਿੱਥੇ ਘੁੰਮਨ ਜਾਨਾ ਜੇ ਹੁਨ ਦੱਸੋ? ਬਸ ਅਪਨਾ ਲਕਸ਼ਦੀਪ ਆਏਲੈਂਡ ਘੁੰਮ ਆਏ। ੳਸ ਤੋਂ ਬਾਦ ਅਪਨਾ ਕੀ ਕੈੰਦੇ ਨੇ ਕਿ ਤੁਸੀ ਦੱਸੋ ਤੁਸੀ ਇਕ ਅਪਨੀ ਇਕ ਸਜੈਸ਼ਨ ਦੋ ਮੈਨੂੰ ਕਿੱਥੇ ਜਾਨਾ?
ਮੈਂ ਨਾ ਯਾਰ ੳਥੇ ਮੈਂ ਨਾ ਕਦੀ ੳਥੇ ਨੀ ਗਿਆ, ੳਹ ਕੈੜੀ ਬੀਚ ਹੈਗੀ ਆ ਮਾਲਦੀਵਸ।
ਅੱਛਾ ਮਾਲਦੀਵ ਜਾਨਾ, ਲਕਸ਼ਦੀਪ ਆਏਲੈਂਡ ਤੇ ਅਲਗ ਏ। ਲਕਸ਼ ਭਾਜੀ ਲਕਸ਼ਦੀਪ ਆਈਲੈਂਡ ਹੈਗਾ ਨਾ ੳਹ ਅਲਗ ਹੀ ਹੈਗਾ ਮਾਲਦੀਵਸ ੳਥੋਂ ੳਥੇ ਚੱਲ ਲੀਏ ਕੀ?
ਮਾ ਉੱਥੇ ਚੱਲ ਲੋ ਮੈਂ ਤੇ ਕੇਨਾ ਮੈਂ ਗਿਆ ਈ ਨੀ ਕਦੀ, ਬੜਾ ਨਾਮ ਸੁਨੇਆ, ਵਧੀਆ ਬੋਤ ਆ।
ਹਾਂ ਟੂਰਿਸਟ ਪਲੈਸ ਹੈਗੀ ਸੁਨਆ ਮੈਂ ਵੀ, ਬੋਤ ਤਕੜੀ ਪਲੈਸ ਹੈਗੀ ਟੂਰਿਸਟ। ਹੋਰ ਸੁਨਾਓ ਵੀਰੇ?
ਹੋਰ ਕੀ ਕਰਦੇ ਪਏ ੳ?
ਬਸ ਮੈਂ ਤੇ ਵੇਲਾ ਹੇਗਾ ਸੀ ਹੁਨੇ ਕੁਛ, ਤਾਨੂੰ ਪਤਾ ਈ ਏ ਛੁੱਟੀਆਂ ਪੈ ਗਈਆ ਜੋਬ ਤੋਂ! ਨਾ ਗਰਮੀਆਂ ਦੀਆਂ। ਤੇ ਭਾਜੀ ਤੁਸੀ ਅਪਨਾ ਮੈਂ ਸੁਨਆ ਸੀ ਪਿੱਛੇ ਗਏ ਸੀ ਅਪਨਾ ਏਧਰ ਥਾਈਲੈਂਡ ਗਏ ੳ ਹੋ ਆਏ ੳ।
ਹਾਂਜੀ ਹਾਂਜੀ ਹਾਂਜੀ, ਹਾਂਜੀ।
ਕੀ ਕਿਥੇ-ਕਿਥੇ ਗਏ ਥਾਏਲੈਂਡ ਚ।
ਬੋ ਮਜਾ ਆਏਆ ੳਥੇ ਕਲਬਿੰਗ ਕੀਤੀ ਬਹੁਤ ਵਾਰ ਅਸੇ ਤਾਂ। ਉਦਾ ਟੂਰ ਸੀ ਰੋਜ਼ ਈ ਕਲੱਬਿੰਗ ਈ ਕਰਦੀ ਜਾਦਾਤਰ ਰਾਤੀ ਆ।
ਫੁਕੇਟ ਗਏ ਸੀ ਭਾਜੀ, ਫੁਕੇਟ ਫੁਕੇਟ।
ੳਥੇ ਨੀ ਗਏ ੳਥੇ ਈ ਰੈ ਗਏ, ੳਈ ਪਛਤਾਵਾ ਏ।
ਭਾਜੀ ਅ ਥਾਏਲੈਂਡ ਦੇ ਅੰਦਰ ਈ ਆਂਦਾ ਜ਼ਰੂਰ ਜਾਂਦੇ ੳਥੇ।
ਬਹੁਤ ਵਧੀਆ ਜਗਾ ਬਨੀ ਏ
ਹਾਂ ੳਹ ਵੀ ਟੂਰਿਸਟ ਪਲੇਸ ਹੈਗੇ। ਬੜੇ ਟੂਰਿਸਟ ਮਿਲੇ ਹੋਨੇ ਤਾਨੂੰ ੳਥੇ, ਬਾਰ ਦੇ।
ਬੋਤ ਬਾਹਰ ਦੇ ਵੀ, ਇੰਡੀਆ ਦੇ ਬੜੇ ਮਿਲ ਜਾਨਗੇ।
ਖਾਨਾ ਭਾਜੀ
ਇੰਡੀਆ ਬੋਤ ਜਾਂਦੀ ਆ।
ਹੈਲੋ
ਹਾਂਜੀ ਹਾਂਜੀ ਮੈਂ ਕੈ ਤੇ ਰਿਆ, ਮੈਂ ਕਿਆ ਇੰਡੀਆ ਬੋਤ ਜਾਂਦੀ ਆ ੳਥੇ।
ਆਹੋ, ਆਹੋ ਭਾੱਜੀ। ਤੇ ਅਪਨਾ ਤੁਸੀ ਅਪਨਾ ਕੀ ਕੈੰਦੇ ਨੇ ਤੁਆਡੇ ਅਪਨਾ ਚਾਚੇ ਦਾ ਮੁੰਡਾ ਦੁਬਈ ਗੇਆ ਆ?
ਆਹੋ, ਆਹੋ ਬੱਸ ੳਦੇ ਵੀ ਮਤਲਬ ਕੰਮ ਕਰਕੇ ਗਿਆ, ਮਤਲਬ ਕੰਮ ਦੀ ਬੋਤ ਸੋ਼ਟੱਜ ਸੀ।
ਅੱਛਾ ਦੁਬਈ, ਹੁਨ ੳਥੇ ਸੇਟਲ ਹੋਏਗਾ ੳ?
ਹਾਂ ਹਲੇ ਤਾ ਗਿਆ ਆ, ੳਥੇ ਸਾਰੀ ਸ਼ੈਟਿੰਗ ਬਨੇਗੀ ਜਿਵੇਂ ਵੀ।
ਅੱਛਾ ਤੇ ਆਪਣਾ ਤੁਹਾਡਾ ਦੂਸਰਾ ਮੁੰਡਾ ਕੀ ਕਰਦਾ ਪਇਆ ਜੇ।
ਜੀ ਬਸ ਘਰ ਵਿਹਲੀ ਆ ਬਸ ਯਾਰ ਵੇਲੀ ਆ ਘੁੰਮਣ ਜਾਂਦਾ ਰਹਿੰਦਾ ਬਸ
ਅੱਛਾ, ਮੈਂ ਤੇ ਕਹਿਣਾ ਭਾਈ ਜੀ ਜਿਹਨੂੰ ਕੈਨੇਡਾ ਭੇਜ ਦੋ ਮੇਰੇ ਮੁੰਡੇ ਨਾਲ। ਕੈਨੇਡਾ ਬੋਤ ਵਧੀਆ ਜਗ੍ਹਾ ਹੈਗੀ ਜੇ ਬੋਤ ਸਕੋਪ ਹੈਗਾ ਉੱਥੇ।
ਜਦ ਸਾਡੇ ਮੁੰਡੇ ਦੀ ਸਲਾਹ ਹੁੰਦੀ ਪਈ ਐ।
ਹਾਂ, ਜੀ ਭਾਜੀ ਉਹ ਕੰਪਲੀਟ ਕੀਤੀ ਸੀ ਸੱਤ ਬੈਂਡ ਆਏ ਨੇ।
ਚਲੋ ਵਧੀਆ ਫੇਰ ਤਾਂ ਮੁਬਾਰਕਾਂ ਭਾਜੀ।
ਅਰੇ ਤੁਹਾਨੂੰ ਵੀ ਬੋਤ ਬੋਤ ਮੁਬਾਰਕਾਂ ਭਾਜੀ, ਤੇ ਮੈਂ ਕਹਿੰਦਾ ਸੀ ਆਪਣਾ। ਕੈਨੇਡਾ ਭੇਜ ਦੇ ਨਾ ਮੁੰਡੇ ਨੂੰ ਤੇ ਮੈਂ ਤੁਹਾਨੂੰ ਕਹਿ ਅਹਿਸਾਸ ਹੋ ਜਾਏਗਾ ਤੁਸੀਂ ਆਪਣਾ ਮੁੰਡਾ ਵੀ ਭੇਜ ਦੋ ਨਾਲ।
ਹੂੰ, ਹਾਂ ਚਲੋ ਕੋਈ ਮੈਂ ਬਣਾਨਾ ਪਿਆ ਸਲਾਹ ਬਾਕੀ ਜਾਣਾ ਨੀ ਉਹਨੇ। ਪਤਾ ਕੀ ਆ ਮੁੰਡੇ ਵੀ ਦੇਖਦੇ ਮੰਨੇਗਾ ਤੇ ਨੀ।
ਨੀ ਮੰਨੇਗਾ।
ਹੂੰ, ਮੰਨੇਗਾ ਨੀ।
ਅੱਛਾ ਭਾਜੀ ਜੀ, ਹੋਰ ਸੁਣਾਓ? ਆਪਣਾ ਘਰ ਸਭ ਵਧੀਆ ਛੱਡਦੀ ਕਲਾ ਤਬੀਅਤ ਠੀਕ ਐ ਸਾਰੇ?
ਹਾਂ-ਹਾਂ, ਵਧੀਆ-ਵਧੀਆ।
ਕੰਮ ਟੋਪ ਦਾ ਚੱਲਦਾ ਵਾ।
ਹਾਂਜੀ-ਹਾਂਜੀ ਬੋਤ ਵਧੀਆ।
ਅੱਛਾ ਭਾਜੀ, ਹੋਰ ਸੁਣਾਓ ਮੇਰਾ ਵੀਰ? ਤੇ ਆਪਣਾ ਉਸ ਤੋਂ ਬਾਅਦ ਕੀ ਕਹਿੰਦੇ ਨੇ ਮੈਂ ਆਪਣਾ। ਕੀ ਕਹਿੰਦੇ ਨੇ ਮੇਰਾ ਜਿਹੜਾ ਉਹ ਹੈਗਾ ਨਾ ਤਾਏ ਦਾ ਮੁੰਡਾ। ਉਹ ਨਾ ਰਸ਼ਿਆ ਗਿਆ ਥਾ। ਤੇ ਉਹ ਮੈਨੂੰ ਰੋਜ਼ ਫ਼ੋਨ ਕਰਦਾ ਭਾਜੀ ਆਪਣਾ ਜਿਹੜਾ ਤੁਹਾਡਾ ਇੱਕ ਯਾਰ ਹੈਗਾ ਸੀ ਨਮਿਸ਼।
ਹਾਂ,
ਤੇ ਉਹਨਾ ਨਾਲ ਮੇਰਾ ਗੱਲ ਕਰਨੀ ਆ ਜਰਾ, ਤੇ ਤੁਸੀਂ ਉਹਦੇ ਨਾਲ ਗੱਲ ਕਰੋਗੇ।
ਨੀ ਕਰਨਾ।
ਉਹ ਰੱਖ ਔਰਾ ਕੋਈ ਕੰਮ। ਕੰਮ ਕੰਮ ਕੁੁੰਮ ਦੀ ਕੱਲ ਏ, ਆਪਣਾ ਐਕਸਪੋਰਟ ਦੀ ਸਾਡਾ ਤੁਸੀਂ ਆਪਣਾ। ਤੰਦਾ ਕੰਮ ਕਰਦੇ ਜੇ ਹਨਾ।
ਵੱਲੀ ਹਾਲੀ
ਉਹ ਨਾ ਐਕਸਪੋਰਟਥਿਰ ਸ਼ੇਅਰ ਐਕਸਪੋਰਟ ਕਰਨੇ ਨੇ।
ਹਾਂ, ਕੋਈ ਗੱਲ ਨੀ ਮੈਂ ਕਰਦਾ ਗੱਲ ਕੋਈ ਨੀ ਮੈਨੂੰ ਨੰਬਰ ਭੇਜ ਦਿਓ ਵੈਸੇ ਮੈਂ ਕੌਣ ਆ ਉਹਦਾ ਨੰਬਰ,
ਹਾਂ, ਅੱਛਾ ਹੋਵੇਗਾ ਤੁਹਾਡੇ ਨੂੰ ਹਾਂ ਉਹ ਕਹਿ ਰਿਹਾ ਸੀ ਮੈਂ ਆਪਣਾ ਨੰਬਰ ਤੇ ਮੈਂ ਤਾਂ ਨਾ ਉਹਦਾ ਪਰ ਤੁਸੀਂ ਇੱਕ ਵਾਰੀ ਉਹ ਦੇ ਕੋਲ ਮਤਲਬ ਡਾਇਰੈਕਟ ਕੌਲ ਕਰਕੇ ਨਾ ਉਹ ਭਾਜੀ ਫ਼ੋਨ ਕਰਵਾ ਦੇਣਾ ਮੈਨੂੰ। ਤੇ ਮੈਂ ਤੁਹਾਨੂੰ ਕਹਿ ਰਿਹਾ ਹੁਣਾ ਉਹ ਨੂੰ ਉਹ ਜਿਹੜਾ ਮੇਰਾ ਤਾਏ ਦਾ ਮੁੰਡਾ ਉਹਨੂੰ ਫ਼ੋਨ ਕਰ ਦਿਓ। ਤੇ ਜਿਹੜਾ ਉਹਨੂੰ ਆਪਣਾ ਕੀ ਕਹਿੰਦੇ ਨੇ ਬਰਤਨ ਬਰੁਤਨ ਦਾ ਉਹਨੇ ਉਥੇ ਕੰਮ ਸ਼ੁਰੂ ਕੀਤਾ ਰਸ਼ੀਆ 'ਚ ਮੈਟਲ। ਮੈਟਲ ਹਬਨ ਤੋਂ, ਤੇ ਉਹਨੇ ਆਪਣਾ ਸਟੋਕ ਭਰਨਾ। ਤੁਹਾਡੇ ਕੋਲੋਂ ਮੈਂ ਉਹ ਲੈ ਕੇ ਭਾਂਡੇ।
ਕੋਈ ਗੱਲ ਨੀ ਮੈਂ ਕਰਦਾ ਉਹਨਾਂ ਨਾਲ ਗੱਲ।
ਹਾਂਜੀ ਆਪਣਾ ਕੀ ਕਹਿੰਦੇ ਨੇ ਐਂਟਾਰਟੀਕ ਓਸ਼ਨ 'ਚ ਗਲੋਬਲ ਵਾਰਮਿੰਗ ਮੈਂ ਸੁਣਿਆ ਬਹੁਤ ਵੱਧ ਗਈ ਐ ਬਰਫ਼ਾਂ ਟੁੱਟੀ ਜਾਂਦੀ ਐ। ਨਿਊਜ਼ ਚੱਲਦੀ ਪਾ ਬੜੀ।
ਅੱਛਾ! ਅੱਛਾ! ਹਮ।
ਤੁਸੀਂ ਤੁ ਤੁਸੀਂ ਨਈ ਸੁਣੀ ਪਾਜੀ।
ਹਾਂਜੀ।
ਤੁਸੀਂ ਨੀ ਸੁਣੀ ਨਿਊਜ਼ ਅੰਟਾਰਟੀ ਓਸ਼ਨ ਵਿਚ ਬਰਫਾਂ ਟੁੱਟੀ ਜਾਂਦੀਆਂ।
ਧਿਆ ਨੀ ਮੈਂ ਨਿਊਜ਼ਾਂ ਚ ਘੱਟ ਹੀ ਧਿਆਨ ਦਿੰਦਾ ਵਾ ਨਾ। ਕੰਮ ਕਾਰ ਚ ਬਿਜੀ ਰਈਦਾ ਜਾਦਾ ਹਾਂਜੀ।
ਬੋਤ ਵੱਧੀਆ ਗੱਲ ਏ ਪਾਜੀ ਕੰਮ ਕਾਰ ਪੇਲੇ ਹੋਣਾ ਚਾਈਦਾ ਆਪਣਾ ਰੋਟੀ ਓਥੋਂ ਆਣੀ ਆ ਪਾਜੀ, ਕੰਮ ਕਾਰ ਕਰਕੇ ਰੋਟੀ ਆਣੀ ਆ ਬੱਚਿਆਂ ਨੂੰ ਤਾਂ ਈ ਪਾਲੋਗੇ।
ਕੰਮ ਜਰੂਰੀ ਆ ਸਾਨੂੰ ਤਾ, ਆਪਾਂ ਨਿਓਜਾ ਕੀ ਕਰਨੀਆ
ਕੀ ਕਰ ਰਏ ਓ ਤੁਸੀਂ ਪਾਜੀ?
ਮੈਂ ਕੇਆ ਕੰਮ ਜਰੂਰੀ ਸਾਨੂੰ ਤਾ।
ਪਾਜੀ ਆਪਨਾ ਕੀ ਕੇਆ ਜੇ ਆਵਾਜ਼ ਨੀ ਆਈ।
ਮੈਂ ਕੇਆ ਸਾਨੂੰ ਤਾਂ ਕੰਮ ਜਰੂਰੀ ਆ, ਆਪਾਂ ਨਿਊਜ਼ਾਂ ਕੀ ਕਰਨੀਆ।
ਆਹੋ- ਆਹੋ, ਪਾਜੀ ਬਿਲਕੁਲ ਸਈ ਗੱਲ ਏ ਪਾਜੀ ਬਿਲਕੁਲ ਸੋ, ਤੁਸੀਂ ਗੱਲ ਈ ਬੋਤ ਵੱਧੀਆ ਕਰਦੇ ਪਾਜੀ ਮੇਰੀ ਦੇਲ ਨੂੰ ਛੂ ਜਾਂਦੀ ਆ।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
ਹੋਰ ਮੈਂ ਕੀ ਕੈਂਦਾ ਸੀ ਆਪਣਾ ਅਮਰੀਕਾ ਕੰਮ ਰੁਕਾ ਦਾ ਵੀ ਗੇੜੀ ਲਾਈ ਏ, ਬੋਲੋ ਆਪਣਾ ਜ਼ਿੰਦਗੀ ਤੇ ਇੱਕ ਈ ਏ, ਮੈਂ ਲਾ ਦਿੰਦਾ ਪੈਸੇ।
ਮੇਰੀ ਗੱਲ ਸੁਣ ਲੋ, ਪੇਲੇ ਐ ਟੂਰ ਹੋਣ ਦੋ, ਕੋਈ ਨੀ ਚੱਲਾਂਗੇ ਸਾਰੀ ਦੁਨੀਆਂ ਘੁੰਮਣੀ ਹਲੇ ਤਾ।
ਵਰਲਡ ਟੂਰ ਕਰਨਾ ਆਪਣਾ ਨਿਊਜ਼ੀਲੈਂਡ, ਮਾਲਦੀਵ, ਯੂਰੋਪ, ਰਸ਼ੀਆ, ਯੂਕੇ ਕੇ ਲੰਡਨ, ਪੈਰਿਸ ਆਪਣਾ ਇਜਿਪਟ ਸਾਰੇ ਪਾਸੇ ਘੁੰਮ ਕੇ ਆਵਾਂਗਾ ਦੁਬਈ ਠੀਕ ਹੈ ਪਾਜੀ ਜਪਾਨ, ਚਾਈਨਾ, ਸਾਊਥ ਕੋਰੀਆ‍, ਨੌਰਥ ਕੋਰੀਆ
ਹਮ।
ਠੀਕ ਹੈ ਨਾ ਪਾਜੀ।
ਮੈਂ ਸੁਣਿਆ ਸੀ ਬਾਕੀ ਤਾਡਾ ਮਾਸੀ ਦਾ ਮੁੰਡਾ ਵੀ ਕੇਂਦੇ ਬਾਰ ਚਲਾ ਗੇਆ ਅਮਰੀਕਾ?
ਆਹੋ ਪਾਜੀ ਓ ਅਮਰੀਕਾ ਗੇਆ, ਡੋਂਕੀ ਲਾ ਕੇ ਗੇਆ ਆਪਣਾ ਯੂਰੋ ਮੈਕਸੀਕੋ ਤੋਂ।
ਹਾ ਡੋਂਕੀ ਠੀਕ ਆ।
ਹਾਂਜੀ ਪਾਜੀ ਅਮਰੀਕਾ ਵੀ ਫੇਰ ਹਰ ਸਰਪੰਚ ਦੇਸ਼ ਏ, ਪੂਰਾ ਵਰਲਡ ਦਾ। ਸਗੋ ਨੰਬਰ ਵਨ ਮਿਲਟਰੀ ਹੈਗੀ ਓਦੇ ਕੋਲ ਪਾਜੀ, ਨੰਬਰ ਵਨ ਜੀ ਡੇ ਪੀ ਹੈਗੀ ਏ ਹੁਕਮ ਦੀ। ਕਦੀ ਅਮਰੀਕਾ ਦਾ ਡਾਲਰ ਵੀ ਵੱਧੀ ਜਾਂਦਾ ਪਾਜੀ ਦੇਖੋ ਦਿਨੋ ਪੋਰ ਦਿਨ, ਹੁਣ ਏ ਪੇਲੇ ਆਪਣਾ ਸੀ ਚੱਲਦਾ ਸੀ ਹੁਣ ਆਪਣਾ ਨਾਈਨ ਨੱਬੇ ਹੋ ਗਿਆ।
ਅੱਛਾ ਹਾਂ।
ਹਾਂਜੀ ਪਾਜੀ।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
ਹੋਰ ਕੰਮ ਕਾਰ ਵੱਧੀਆ ਚੱਲਦਾ, ਮੈਂ ਸੁਣੇਆ ਯਾਰ ਮਾਲ ਈ ਨਈ ਮਿਲਦੇ ਪਏ ਬਜਾਰ।
ਛੋਟੇਜ ਹੋਈ ਦੀ ਆ, ਹਾ ਪੇਲੇ ਨਾਲੋ ਕੰਮ ਤਾਂ ਕੁਛ ਹੈ ਨੀ ਪੇਲੇ ਬੋਤ ਕੰਮ ਸੀ। ਮਤਲਬ ਹੁਣ ਵੀ ਹੈ, ਰਬ ਦੀ ਮੇਰ, ਰੱਬ ਦੀ ਮੇਰ, ਬਣੀ ਰਏ। ਪਰ ਜੋ ਪੇਲੇ ਕੰਮ ਸੀ ਨਾ ਓ ਨੀ ਰਏ ਹੁਣ, ਵੀ ਜਿੱਦਾਂ ਕੋਮਪੀਟੀਸ਼ਨ ਵੀ ਬੋਤ ਵੱਧ ਗੇਆ।
ਆਹੋ ਪਾਜੀ ਬੋਤ ਰੇਟ- ਰੇਟ ਈ ਨਈ ਮਿਲਦਾ, ਪਾਜੀ ਅੱਗੇ ਰੇਟ ਈ ਨਈ ਮਿਲਦਾ। ਤੇ ਹੁਣ ਮੈਂ ਆਪਣਾ ਸੋਚਿਆ ਜਿਵੇਂ ਹੁਣ ਐਕਸਪੋਰਟ ਦਾ ਕੰਮ ਸ਼ੁਰੂ ਕਰਾਂ ਪਾਜੀ, ਐਕਸਪੋਰਟ ਬਾਹਰ ਦੇਸ਼ਾਂ ਦੇ ਪੈਸੇ ਮਤਲਬ ਸੋਰੀ ਮਤਲਬ ਕੈ ਰਿਹਾ ਮੈਂ ਆਪਾ ਇਥੇ ਮਾਲ ਸੈਂਡ ਕਰਾ ਏ ਸੋਚਦਾ ਵਾਂ।
ਨਈ ਕੰਮ ਬੋਤ ਵੱਧੀਆ, ਜੋ ਤੁਸੀ ਸੋਚ ਰਹੇ ਹੋ। ਨਾ ਮਤਲਬ ਟਾਈਮ ਚਾਹੀਦਾ ਇਸ ਕੰਮ ਨੂੰ ਨਾ ਬਹੁਤ
ਅੱਛਾ ਭਾਈ ਜੀ ਟਾਈਮ ਚਾਹੀਦਾ। ਹੋਰ ਸੁਣਾਓ ਭਾਜੀ।
ਸੇਰਖਪਾਈ ਫ਼ਿਰ ਕੰਮ ਦੀ। ਆਪਣੇ ਯਾਰ ਦੋਸਤ ਗਏ ਸੀ ਦਿਹਾੜੀ ਲਾ ਕੇ ਗਏ ਸੀ ਨਾ ਵਾਪਸੀ।
ਪਟੀਲਾ ਫਾਈਵ ਸਟਾਰ ਹੋਟਲ ਗਏ ਸੀ ਭਾਜੀ। ਆ ਹੌ ਆਏ ਨੇ ਹਰਾਮ ਦੇ। ਹਾਂ ਭਾਜੀ, ਐ ਬੜੀਆ। ਉਹ ਮੈਨੂੰ ਬੁਲਾਇਆ ਹੀ ਨੀ ਭਾਜੀ ਇਹਨਾਂ ਨੇ।
ਮਤਲਬ ਕਦੋਂ ਆਏ ਨੇ? ਹਲੇ ਆਏ ਨੇ ਉਹ ਗਏ ਨੀ।
ਭਾਜੀ, ਪਤਾ ਨੀ ਹੁਣੇ ਆਏ ਹੋਣੇ ਨੇ। ਮੈਨੂੰ ਪਤਾ ਨੀ ਬਸ ਦੇਖੀ ਅੱਧੇ ਘੰਟੇ ਪਹਿਲੇ ਹੋ ਆ ਉਹਣੇ ਨੇ।
ਹੋਰ ਸੁਣਾਓ ਬਾਕੀ ਵਧੀਆ।
ਵਧੀਆ ਭਾਜੀ, ਤੁਸੀਂ ਸੁਣਾਓ‌।
ਭਾਜੀ ਭਾਜੀ, ਮੈਨੂੰ ਦੋ ਲੱਖ ਰੁਪ ਦਾ ਸਕੈਮ ਹੋਇਆ ਜੇ। ਕੱਲ੍ਹ ਤੁਹਾਨੂੰ ਦੱਸਣਾ ਭੁੱਲ ਗਿਆ ਸੀ।
ਹਮ।
ਇੱਕ ਆਪਨਾ ਜਿਹੜਾ ਥਾਈਲੈਂਡ ਤੋਂ ਇੱਕ ਮੁੰਡਾ ਸੀ। ਉਹਨੇ ਮੇਰੇ ਪੈਸੇ ਮਾਰ ਲਏ ਜੇ ਯਾਰ।
ਦੋ ਲੱਖ ਰੁਪਇਆ ਮਾਰ ਲਿਆ। ਕੀ ਕਰਾ ਸਕੈਮ ਹੋ ਗਿਆ। ਉਹ ਇੰਡੀਆ ਦੀ ਸਰਕਾਰ ਕੀ ਕਰੇਗੀ, ਥਾਈਲੈਂਡ ਥੋੜੀ ਜਾਏਗੀ। ਉਹ ਥਾਈਲੈਂਡ ਸੀ ਮੁੰਡਾ, ਉਹਨੂੰ ਮੈਂ। ਪੇਮੈਂਟ ਕੀਤੀ ਦੋ ਲੱਖ ਦੀ। ਹੁਣ ਮਾਰ ਬੈਠਾ ਪੈਸੇ ਮੇਰੇ।
ਹਾਂ
ਹਾਂਜੀ -ਹਾਂਜੀ।
ਗੱਲ ਸੁਣੋ ਭਾਜੀ, ਮੈਂ ਤੁਹਾਨੂੰ ਥੋੜੀ ਦੇਰ ਤੱਕਾਂ ਕਰਾਂ।
ਓਕੇ ਭਾਜੀ, ਚਲੋ ਠੀਕ -ਠੀਕ ਆ।
ਠੀਕ ਹੈ ਭਾਜੀ। ਮਿਲਦੇ ਹਾਂ।
ਠੀਕ ਹੈ ਜੀ। ਸ਼ਾਮੀ ਨੂੰ